ਹਾਂਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਓ?
ਵਧੀਆ ਜੀ ਤੁਸੀ ਦੱਸੋ?
ਵਧੀਆ।
ਹੋਰ, ਵਧੀਆ ਜੀ ਵਧੀਆ ਤੁਸੀ ਦੱਸੋ?
ਹੋਰ ਕੀ ਕਰਦੀ ਸੀ ਤੂ?
ਬਸ ਜੀ ਫ੍ਰੀ। ਹਾਂਜੀ। ਅੱਜ ਨਾ ਆਪਾਂ ਜੀ ਤੇ ਐਤਵਾਰ ਦੇ ਜੇੜੀ ਐਤਵਾਰ ਦੀ ਰੌਣਕ ਹੁੰਦੀ ਆ ਓ ਤੇ ਗੱਲ ਕਰਾਂਗੇ।
ਹਾਂਜੀ ਬਿਲਕੁਲ ਜੀ।
ਹਾਂਜੀ। ਤੇ ਜੀ ਜਿੱਦਾਂ ਕਿ ਮਤਲਬ ਆਪਾਂ ਨੂੰ ਪਤਾ ਐ ਕਿ ਐਤਵਾਰ ਨੂੰ ਛੁੱਟੀ ਹੁੰਦੀ ਐ ਸਭ ਨੂੰ। ਤੇ ਵੈਸੇ ਜੀ ਅੱਜ ਕੱਲ ਨਾ ਆਪਾਂ ਅਪਣੀ ਰੋਜ ਚਲਦੀ ਜਿੰਦਗੀ ਚ ਇੱਕ ਚੀਜ ਨੋਟਿਸ ਕੀਤੀ ਆ ਕਿ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਤਾਂ ਘਰ ਚ ਏਨੀ ਕ ਜਾਦਾ ਭੱਜ ਦੌੜ ਰੈਂਦੀ ਆ ਕਿ ਕਿਸੇ ਨੇ ਕੋਲਜ ਜਾਣਾ, ਕਿਸੇ ਨੇ ਸਕੂਲ ਜਾਣਾ, ਕਿਸੇ ਨੇ ਕੰਮ ਤੇ ਕੋਈ ਟਿਊਸ਼ਨ ਤੇ ਹੈਨਾ ਜੀ ਸਾਰੇਆਂ ਨੂੰ ਹੈਨਾ ਜੀ ਸਵੇਰੇ ਸਵੇਰੇ ਕਾਲੀ ਕਾਲੀ ਚ ਬਸ ਇੱਕ ਕੱਪ ਚਾ ਪੀ ਕੇ ਨਿਕਲ ਜਾਂਦੇ ਨੇ। ਤੇ ਦਿਨ ਵੇਲੇ ਘਰ ਜਮਾ ਖਾਲੀ ਪੇਆ ਹੁੰਦਾ ਜੀ। ਹਾਂਜੀ। ਪਰ ਜਦੋਂ ਐਤਵਾਰ ਆਂਓਦਾ ਐ ਤਾਂ ਘਰ ਦਾ ਮਹੌਲ ਈ ਬਦਲ ਜਾਂਦੈ।
ਹਾਂਜੀ, ਬਿਲਕੁਲ।
ਹਾਂਜੀ, ਐਤਵਾਰ ਦੀ ਜੀ ਓਹ ਆਲਸ ਭਰੀ ਸਵੇਰ ਜਦੋਂ ਕੋਈ ਵੀ ਜਲਦੀ ਉੱਠਣ ਦੇ ਕਿਉਂਕਿ ਉਂ ਚ ਨੀ ਹੁੰਦਾ, ਮੂੜ ਚ ਨੀ ਹੁੰਦਾ, ਕੋਈ ਜਲਦੀ ਨੀ ਉੱਠਣਾ ਚੋਂਦਾ। ਤੇ ਜੀ ਸਭ ਤੋਂ ਵਧੀਆ ਗੱਲ ਹੁੰਦੀ ਐ ਕਿ ਐਤਵਾਰ ਦਾ ਖ਼ਾਸ ਨਾਸ਼ਤਾ।
ਹਾਂਜੀ, ਬਿਲਕੁਲ।
ਹਾਂਜੀ, ਜਿੱਦਾਂ ਕਿ ਅਪਣੇ ਘਰੇ ਕੋਈ ਵੱਡਾ ਹੁੰਦਾ ਮੰਮੀ, ਅਪਣੀਆਂ ਭੈਣਾਂ ਹੁੰਦੀਆਂ ਨੇ ਜੀ। ਓਹ ਸਪੈਸ਼ਲ ਗਰਮ-ਗਰਮ ਆਲੂ ਜਾਂ ਪਨੀਰ ਦੇ ਪਰੌਠੇ ਬਣੋੰਦੇ ਨੇ। ਨਾਲ ਮੱਖਣ, ਦਹੀਂ ਜਦੋਂ ਜੀ ਪੂ ਤਾ ਪਰਿਵਾਰ ਹੁੰਦੈ ਜੀ ਡਾਇਨਿੰਗ ਟੇਬਲ ਤੇ ਕੱਠੇ ਬੈੰਦੈ। ਤੇ ਜਾਂ ਮੰਜੇ ਤੇ ਕੱਠੇ ਬੈ ਕੇ ਨਾਸ਼ਤਾ ਕਰਦੈ ਜੀ। ਗੱਲਾਂ-ਬਾਤਾਂ ਹੁੰਦੀਆਂ ਨੇ। ਹਾਸਾ ਮਖੌਲ ਹੁੰਦੈ। ਹਾਂਜੀ, ਓ ਸਕੂਨ ਜੀ ਮਤਲਬ ਪੂਰੇ ਹਫ਼ਤੇ ਦੀ ਜੇੜੀ ਥਕਾਵਟ ਹੁੰਦੀ ਐ, ਓਸਨੂੰ ਤਾਂ ਈ ਬਸ ਇੱਕ ਤਰ੍ਹਾਂ ਦੀ ਜੇ ਅਪਣੀ ਥਕਾਵਟ ਈ ਲੱਥ ਜਾਂਦੀ ਆ।
ਹਾਂਜੀ, ਬਿਲਕੁਲ।
ਹਾਂਜੀ, ਮੈਨੂੰ ਤਾਂ ਲੱਗਦੈ ਕਿ ਜੀ ਪਰਿਵਾਰ ਦੀ ਅਸਲੀ ਤਾਣ ਜੀ ਐਤਵਾਰ ਨੂੰ ਈ ਦਿਖਦੀ ਹੈ ਜੀ। ਕੀ ਤੋਡਾ ਕੀ ਹਿਸਾਬ ਕਿ ਤਾਬ ਐ ਜੀ, ਕਿ ਤੁਹਾਨੂੰ ਵੀ ਐਤਵਾਰ ਦਾ ਬੇਸਬਰੀ ਨਾਲ ਇੰਤਜ਼ਾਰ ਰੈੰਦੈ? ਯਾ ਤੋਡੇ ਲਈ ਵੀ ਬਾਕੀ ਦਿਨਾਂ ਦਾ ਵਰਗ ਵਰਗੈ ਹੀ ਹੁੰਦੈ। ਤਵਾਰ।
ਹਾਂਜੀ, ਬਿਲਕੁਲ ਆ ਜੇਆ ਐਤਵਾਰ ਆਉ ਬੋਹ ਖ਼ਾਸ ਦਿਨ ਹੁੰਦੈ। ਸਾਰਾ ਪਰਿਵਾਰ ਕੱਠਾ ਬੈੰਦੈ, ਖਾਣਾ ਖਾਂਦੈ, ਗੱਲਾਂ-ਬਾਤਾਂ ਕਰਦੈ। ਅਤੇ ਆਪਦੇ ਕੋਈ ਰਜੇਂਵੇੇ ਚ ਉਲਝਿਆ ਹੋਇਆ ਹੁੰਦੈ। ਓਦੇ ਬਾਰੇ ਕੋਈ ਸਾਂਝ ਵਿਚਾਰ ਕਰੋ। ਜੇੜਾ ਐਂਤਵਾਰ ਐ ਉਸ ਦਿਨ ਸਾਰਿਆਂ ਦਾ ਜੇਜੀ ਥਕਾਵਟ ਲੈ ਜਾਂਦੀ ਆ ਆਪਦੇ ਪਰਿਵਾਰ ਨਾਲ ਗੱਲਾਂ-ਬਾਤਾਂ ਕਰਕੇ।
ਹਾਂਜੀ, ਹਾਂਜੀ।
ਇੱਕ ਐਂਤਵਾਰ ਈ ਹੁੰਦੈ ਜਿਸ ਦਿਨ ਬੰਦਾ ਸਾਰੇ ਦੁੱਖਾਂ ਨੂੰ ਭੁੱਲ ਜਾਂਦੈ।
ਹਾਂਜੀ। ਸਹੀ ਕੈਹ ਰੇ ਔ ਵੈਸੇ ਤੋ ਨੋ, ਤੇ ਜੀ ਬਾਕੀ ਜੇ ਇੱਕ ਹੋਰ ਗੱਲ ਐ ਜੀ ਕਿ ਐਂਤਵਾਰ ਦੀ ਹੋਰ ਇੱਕ ਖ਼ਾਸ ਗੱਲ ਹੁੰਦੀ ਐ ਕਿ ਓਹ ਜੇੜੀ ਦੁ ਪੈਰ ਦੀ ਗੂੜੀ ਨੀਂਦ ਹੁੰਦੀ ਐ ਜੀ ਬਾਕੀ ਦਿੰਨਾਂ ਚ ਤਾਂ ਕੋਲਜਾਂ ਦੇ ਕੰਮ ਯਾ ਕੰਮ ਤੇ ਜਾਂਣੈ ਜਾਂ ਕੋਈ ਸਕੂਲ ਵਗੈਰਾ ਹੁੰਦੇ ਨੇ ਬੱਚੇ। ਓਈ ਨਾ ਜੀ ਦੁਪੈਰੇ ਮਤਲਬ ਸੋਣ ਦਾ ਟਾਈਮ ਈ ਨੀ ਮਿਲਦਾ।
ਬਿਲਕੁਲ ਜੀ ਬਿਲਕੁਲ।
ਹਾਂਜੀ, ਪਰ ਐਤਵਾਰ ਨੂੰ ਜੀ ਭਾਰੀ ਜਿਆ ਨਾਸ਼ਤਾ ਕਰਿਆ ਹੁੰਦਾ। ਜਿਦੇ ਨਾਲ ਜੀ ਬੰਦਾ ਮੰਜੇ ਤੇ ਜਾਂ ਬੈਡ ਤੇ ਲੇਟ ਦਾ ਤਾਂ ਇੰਨੀ ਕ ਪਿਆਰੀ ਨੀਂਦ ਆਉਂਦੀ ਐ ਇੰਨੀ ਕ ਜੈਦਾ ਪਿਆਰੀ ਨੀਂਦ ਔੰਦੀ ਐ ਕਿ ਸਿੱਧਾ ਸ਼ਾਮ ਨੂੰ ਈ ਅੱਖ ਖੂਲਦੀ ਐ।
ਬਿਲਕੁਲ ਜੀ ਬਿਲਕੁਲ।
ਹਾਂਜੀ, ਓਹ ਨੀਂਦ ਤਾ ਜੀ ਸੱਚੀ ਬੌਤ ਸਕੂਨ ਦਿੰਦੀ ਐ।
ਬਿਲਕੁਲ ਜੀ ਬਿਲਕੁਲ।
ਹਾਂਜੀ, ਇੱਕ ਹੋਰ ਗੱਲ ਐ ਜੀ ਕਿ ਜਦੋਂ ਐਤਵਾਰ ਆਲੇ ਦਿਨ ਘਰ ਚ ਸਫ਼ਾਈ ਦਾ ਜੋ ਸਿਆਪਾ ਪੈਂਦਾ ਹੈ ਜੀ, ਉਹ ਵੀ ਦੇਖਣ ਵਾਲਾ ਹੁੰਦਾ ਹੈ
ਹਾਂਜੀ ਇਹ ਤਾਂ ਬਹੁਤ ਖ਼ਾਸ ਹੁੰਦਾ ਇੱਕ ਹੀ
ਹਾਂਜੀ ਜਿਵੇਂ ਜੀ ਮੰਮੀ ਨੇ ਸਵੇਰੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ ਕੀ ਉੱਠ ਜੋ, ਖੜੇ ਹੋ ਜੋ ਅੱਜ ਛੁੱਟੀ ਆ ਜੀ ਆਪਣੇ ਕਮਰੇ ਦੀ ਸਫ਼ਾਈ ਕਰ ਲੋ, ਚਾਦਰਾਂ ਬਦਲ ਲੋ ਬਾਕੀ ਦਿਨਾਂ ਚ ਜੀ ਭਾਵੇਂ ਕਮਰਾ ਖਿਲੇਆ ਰਵੇ, ਪਰ ਐਤਵਾਰ ਨੂੰ ਪੂਰਾ ਘਰ ਚਮਕਾਉਣਾ ਹੀ ਪੈਂਦਾ
ਹਾਂਜੀ ਬਿਲਕੁਲ
ਹਾਂਜੀ ਖੈਰ ਜੀ ਵੈਸੇ ਸਾਰੇ ਪਰਿਵਾਰ ਜਿਹੜਾ ਰਲ ਮਿਲ ਕੇ ਕੰਮ ਕਰਦਾ ਹੈ ਜੀ ਉਹ ਵੀ ਇੱਕ ਤਰ੍ਹਾਂ ਦੀ ਪਰੰਪਰਾ ਹੀ ਬਣ ਗਈ ਐ ਜੀ
ਹਾਂਜੀ ਬਿਲਕੁਲ ਜੀ
ਹਾਂਜੀ ਵੈਸੇ ਜੀ ਜਦੋਂ ਐਤਵਾਰ ਵਾਲੇ ਦਿਨ ਸਾਰਾ ਪਰਿਵਾਰ ਇਕੱਠਾ ਰਹਿੰਦਾ ਹੈ ਕੰਮ ਕਰਦੇ ਨੇ ਆਪਸ ਚ ਹਾਸੀ ਮਖੌਲ ਵੀ ਹੁੰਦਾ ਹੈ ਜੀ, ਉਹਦੇ ਨਾਲ ਪਿਆਰ ਵੀ ਵੱਧਦਾ ਹੈ ਮੇਲ ਮਿਲਾਪ ਵੱਧਦਾ ਜੀ, ਤੇ ਜੀ ਆਪ ਆਪਾਂ ਜਦੋਂ ਆਪਣੀ ਮੰਮੀ ਆਪਣੇ ਘਰ ਦੀ ਸਫ਼ਾਈ ਕਰਦੀ ਹੈ, ਜੇ ਆਪਾਂ ਹੱਥ ਵਟਾਉਣੇ ਐ ਜੀ ਨਾਲ ਕੁਛ ਕਰਵਾਉਂਦੇ ਆ ਸਾਰਾ ਰਲ ਮਿਲ ਕੇ ਕਰਵਾਉਂਦੇ ਨੇ ਸਾਰੇ, ਕੁਛ ਕੋਈ ਕਰਦਾ ਕੁਛ ਕੋਈ ਤਾਂ ਉਹਦੇ ਨੂੰ ਜ ਮੰਮਾ ਨੂੰ, ਭੈਣਾਂ ਨੂੰ ਜੋ ਵੀ ਆਪਣੇ ਵੱਡੇ ਹੁੰਦੇ ਨੇ ਉਹਨਾਂ ਨੂੰ ਇੱਕ ਅਲੱਗ ਹੀ ਅੰਦਰੋਂ ਸਕੂਨ ਆਉਂਦਾ ਜੀ ਕਿ ਹਾਂ ਇਹ ਮੇਰੀ ਹੈਲਪ ਕਰਾ ਰਹੇ ਨੇ, ਉਹਨਾਂ ਨੂੰ ਵਧੀਆ ਲੱਗਦਾ
ਬਿਲਕੁਲ ਜੀ ਬਿਲਕੁਲ
ਹਾਂਜੀ ਜੀ ਇੱਕ ਹੋਰ ਗੱਲ ਤੁਸੀਂ ਨੋਟਿਸ ਕੀਤੀ ਹੋਊਗੀ ਕਿ ਐਤਵਾਰ ਦੀ ਜਿਹੜੀ ਸ਼ਾਮ ਆ ਜੀ, ਉਹਦਾ ਖ਼ਾਸ ਖਾਣਾ ਦੁਪਹਿਰ ਭਾਵੇਂ ਸਾਦਾ ਖਾ ਹੀ ਲੈਣ ਹੈਣਾ ਜੀ, ਪਰ ਸ਼ਾਮ ਨੂੰ ਘਰ ਚ ਜੀ ਕੁੱਝ ਨਾ ਕੁੱਝ ਸਪੈਸ਼ਲ ਜ਼ਰੂਰੀ ਹੀ ਬਣਦਾ
ਹਾਂਜੀ ਬਿਲਕੁਲ ਆ
ਹਾਂਜੀ ਕਦੇ ਜੀ ਕੜਾਹੀ ਪਨੀਰ ਕਦੇ ਰਾਜਮਾਂ ਚੌਲ, ਜਾਂ ਫਿਰ ਜੀ ਪੂਰਾ ਪਰਿਵਾਰ ਸੋਚਦਾ ਹੈ ਕਿ ਅੱਜ ਰੋਟੀ ਬਾਹਰੋਂ ਮੰਗਵਾ ਲੈਂਨੇ ਆਂ, ਜਾਂ ਬਾਹਰ ਹੀ ਚੱਲਦੇ ਆ ਜ ਉਹ ਹਫਤੇ ਚ ਇੱਕ ਦਿਨ ਦਾ ਖਾਣ ਪੀਣ ਦੀ ਪੂਰੀ ਐਸ਼ ਹੁੰਦੀ ਹੈ
ਹਾਂਜੀ ਬਿਲਕੁਲ
ਹਾਂਜੀ ਤੇ ਜੀ ਮਤਲਬ ਜੇ ਦੇਖਿਆ ਜਾਵੇ ਤਾਂ ਕਈ ਤਾਂ ਜੀ ਦੁਪਹਿਰੇ ਜਿੱਦਾਂ ਹੁੰਦਾ ਜੇ ਕੋਈ ਨਹੀਂ ਵੀ ਸੌਂਦਾ ਤਾਂ, ਜੀ ਜੇ ਕੋਈ ਉੱਠ ਜਾਂਦਾ ਹੈ ਜਲਦੀ ਤਾਂ ਕੁਛ ਬਣਾ ਲੈਂਦੇ ਨੇ ਜਿੱਦਾਂ ਕੋਈ ਪਕੌੜੇ ਬਣਾ ਲੈਂਦਾ ਜੀ, ਕੋਈ ਘਰੇ ਕੋਈ ਪਿੰਨੀਆਂ ਬਣਾ ਲੈਂਦਾ, ਕੋਈ ਕੁਛ ਵੀ ਹੈ ਨਾ ਜੀ ਘਰੇ ਜਿੱਦਾਂ ਦਾ ਵੀ ਹੋਵੇ ਵੀ ਸਾਰਾ ਪਰਿਵਾਰ ਇਕੱਠਾ ਬਹਿੰਦਾ
ਹਾਂਜੀ ਬਿਲਕੁਲ
ਕਹੀਤਾ ਜੀ ਦੁਪਹਿਰ ਚ ਵੀ ਲਾ ਲੋੋ ਮਤਲਬ ਵਧੀਆ ਮਤਲਬ ਫਾਸਟ ਫੂਡ ਟਾਈਪ ਘਰੀ ਬਣਾ ਲੈਂਦੇ ਨੇ।
ਹਾਂਜੀ ਬਿਲਕੁਲ, ਬਿਲਕੁਲ।
ਹਾਂਜੀ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਤਾਂ ਜੀ ਐਤਵਾਰ ਦਾ ਮਤਲਬ ਹੁੰਦਾ ਸੀ, ਕਿ ਟੀਵੀ ਦੇ ਮੋਹਰੇ ਬਹਿ ਜਾਣਾ। ਸਾਰੇ ਪਰਿਵਾਰ ਨੇ ਜੀ ਇਕੱਠੇ ਬਹਿ ਕੇ ਕੋਈ ਫਿਲਮ ਜਾਂ ਕੋਈ ਸ਼ੋਅ ਦੇ ਖਣਾ ਹੁਣ ਭਾਵੇਂ ਜੀ ਸਾਰਿਆਂ ਕੋਲ ਆਪਣੇ ਆਪਣੇ ਫੋਨ ਨੇ ਪਰ ਫਿਰ ਵੀ ਐਤਵਾਰ ਨੂੰ ਜੀ ਡਰਾਇੰਗ ਰੂਮ ਚ ਜੋ ਰੌਣਕ ਲੱਗਦੀ ਹੈ ਉਹ ਬਾਕੀ ਦਿਨਾਂ ਚ ਤਾਂ ਸੁਨਸਾਨਈ ਹੀ ਹੁੰਦੀ ਹੈ ਜੀ। ਉਹ ਮਤਲਬ ਜਿਹੜੀ ਬਾਕੀ ਦਿਨਾਂ ਚ ਸੁਨ ਸੁਨਾ ਹੁੰਦੀ ਹੈ ਜੀ ਉਹਦੇ ਨਾਲੋਂ ਕਿ ਤੇ ਜ਼ਿਆਦਾ ਵਧੀਆ ਹੁੰਦੀ ਆ ਹਾਂਜੀ। ਤੇ ਜੀ ਪਰ ਐਤਵਾਰ ਦੀ ਇੱਕ ਚੀਜ਼ ਮੈਨੂੰ ਤਾਂ ਜੀ ਜੰਮਾ ਵਧੀਆ ਨਹੀਂ ਲੱਗਦੀ ਕਿ ਉਹ ਐਤਵਾਰ ਦੀ ਸ਼ਾਮ।
ਹਾਂਜੀ।
ਜੀ ਜਦੋਂ ਰਾਤ ਹੋ ਜਾਂਦੀ ਹੈ ਤੇ ਜੀ ਉਓਦੋਂ ਏਦਾਂ ਲੱਗਦਾ ਹੈ ਕਿ ਹਾਏ ਵੀ ਸੂਰਜ ਡੁੱਬਣ ਲੱਗਦਾ ਹੈ ਟੈਸ਼ਨ ਹੀ ਸ਼ੁਰੂ ਹੋ ਜਾਂਦੀ ਹੈ। ਕਿ ਹਾਏ ਕੱਲ ਨੂੰ ਫਿਰ ਸੋਮਵਾਰ ਆ ਗਿਆ। ਉਹੀ ਸਵੇਰੇ ਜਲਦੀ ਉੱਠਣਾ ਰੋਜ਼ਾਨਾ ਜੀਵਨ ਦੀ ਭੱਜ ਦੌੜ
ਹਾਂਜੀ ਬਿਲਕੁਲ।
ਇੰਨੀ ਤੇਜ਼ੀ ਇੰਨੀ ਕੁ ਜ਼ਿਆਦਾ ਤੇਜ਼ੀ ਨਾਲ ਲੰਘਦਾ ਕਿ ਪਤਾ ਹੀ ਨਹੀਂ ਲੱਗਦਾ।
ਹਾਂਜੀ ਬਿਲਕੁਲ ਬਿਲਕੁਲ।
ੀ ਤੇ ਜੀ ਐਤਵਾਰ ਦੀ ਤਾਂ ਜੀ ਘਰਦਿਆਂ ਦੀਆਂ ਪੁਰਾਣੀਆਂ ਯਾਦਾਂ ਜਦੋਂ ਸਾਰੇ ਵਿਹਲੇ ਬੈਠੇ ਨੇ ਤਾਂ ਪਾਪਾ ਜਾਂ ਦਾਦੀ ਕੋਈ ਨਾ ਕੋਈ ਪੁਰਾਣੀ ਗੱਲ ਛੇੜ ਲੈਂਦੇ ਨੇ ਜੀ।
ਹਾਂਜੀ ਬਿਲਕੁਲ।
ਹਾਂਜੀ ਕੀ ਸਾਡੇ ਵੇਲੇ ਆਹ ਹੁੰਦਾ ਸੀ ਸਾਡੇ ਵੇਲੇ ਐਤਵਾਰ ਏਦਾਂ ਹੁੰਦਾ ਸੀ ਜਾਂ ਅਸੀਂ ਛੋਟੇ ਹੁੰਦੇ ਆਹ ਕਰਦੇ ਸੀ। ਜਾਂ ਕੋਈ ਹਾਸੇ ਮਖੌਲ ਵਾਲੀ ਗੱਲ ਹੁੰਦੀ ਸੀ।
ਬਿਲਕੁਲ ਜੀ ਬਿਲਕੁਲ।
ਹਾਂਜੀ ਰੋਜ਼ਾਨਾ ਜੀਵਨ ਚ ਤਾਂ ਜੀ ਕਿਸੇ ਕੋਲ ਸੁਣਨ ਦਾ ਟਾਈਮ ਹੀ ਨਹੀਂ ਹੁੰਦਾ, ਪਰ ਐਤਵਾਰ ਨੂੰ ਪਰਿਵਾਰ ਦੇ ਨਾਲ ਬਹਿ ਕੇ ਆਪਣੀਆਂ ਪਰੰਪਰਾਵਾਂ ਤੇ ਪੁਰਾਣੇ ਕਿਸੇ ਸੁਣ ਕੇ ਸੱਚੀ ਬੜਾ ਸਕੂਨ ਆਉਂਦਾ ਜੀ ਜਿਹੜੇ ਪੁਰਾਣੇ ਕਿੱਸੇ ਹੁੰਦੇ ਨੇ ਜੀ ਉਹਨਾਂ ਨੂੰ ਜਦੋਂ ਆਪਾਂ ਸੁਣਦੇ ਹਾਂ ਉਹਦਾ ਜੀ ਆਪਾਂ ਨੂੰ ਮਤਲਬ ਇੱਕ ਤਰ੍ਹਾਂ ਦਾ ਅੰਦਰੋਂ ਸਕੂਨ ਮਿਲਦਾ। ਨਾਲੇ ਆਪਾਂ ਗੱਲ ਕਰਦੇ ਹਾਂ ਬੱਚੇ ਵੀ ਜੀ ਜੇ ਕੋਈ ਪੁਰਾਣਾ ਕਿੱਸਾ ਕੋਈ ਵੀ ਵੱਡਾ ਬੰਦਾ ਛੇੜ ਲਏ ਬਜ਼ੁਰਗ ਛੇੜ ਲਏ ਮੰਮੀ ਪਾਪਾ ਭੈਣ ਭਰਾ ਛੇੜ ਲਏ। ਤਾਂ ਜੀ ਬੜੇ ਮਤਲਬ ਕਿ ਉਹਨੂੰ ਧਿਆਨ ਨਾਲ ਸੁਣਦੇ ਨੇ।
ਬਿਲਕੁਲ ਜੀ ਬਿਲਕੁਲ।
ਹਾਂਜੀ, ਐਤਵਾਰ ਨੂੰ ਤਾਂ ਜੀ ਦੋਸਤਾਂ ਦੇ ਫੋਨ ਔਣੇ ਹਰ ਕੋਈ ਜੀ ਪਲੈਨ ਬਣਾ ਰਿਹਾ ਹੁੰਦਾ, ਕਿ ਚੱਲ ਯਾਰ ਵੀ ਅੱਜ ਫ੍ਰੀ ਆਂ, ਕਿਤੇ ਬਾਹਰ ਚੱਲੀਏ ਕੋਈ ਗੇੜੀ ਮਾਰ ਆਈਏ। ਜਾਂ, ਮਾਰਕੀਟ ਚਲਦੇ ਆਂ। ਹਾਂਜੀ, ਨਵੇਂ ਕੱਪੜੇ ਲਿਆਉਂਨੇ ਆ, ਕੁਛ ਬਾਹਰ ਖਾਣ ਚੱਲੀਏ। ਘੁੰਮਨ ਚੱਲੀਏ, ਹਾਂਜੀ। ਪਰ, ਕਈ ਵਾਰ ਬੰਦਾ ਪੂਰਾ ਹਫ਼ਤਾ ਇੰਨਾ ਕ ਜ਼ਿਆਦਾ ਥੱਕਿਆ ਹੁੰਦਾ। ਕੀ ਦਿਲ ਕਰਦਾ ਕਿ, ਬਸ ਘਰ ਬੈਠਕੇ ਮੰਮੀ ਦੇ ਹੱਥ ਤੇ ਚਾ ਪੀ ਕੀਤੀ ਜਾਵੇ, ਤੇ ਅਰਾਮ ਕੀ
ਹਾਂਜੀ, ਬਿਲਕੁਲ ਜਿਹੜੇ ਐਤਵਾਰ ਦੀਆਂ, ਐਤਵਾਰ ਦੀਆਂ ਚਾ ਹੁੰਦੀਆਂ ਨੇ ਜੀ ਉਹ ਇੱਕ, ਦਿਲ ਨੂੰ ਛੂਹ ਲੈਣ ਵਾਲੀਆਂ ਹੁੰਦੀਆਂ ਨੇ ਜੀ।
ਹਾਂਜੀ-ਹਾਂਜੀ।
ਸਾਰਾ ਹਫ਼ਤਾ ਥੱਕ ਖਾਰ ਕੇ, ਬੰਦਾ ਇੱਕ ਐਤਵਾਰ ਨੂੰ ਹੈ ਜਿਹੜਾ ਸਾਰਾ ਦਿਨ ਸ਼ਾਂਤੀ ਨਾਲ ਆਪਣੇ ਘਰ-ਪਰਿਵਾਰ ਦੇ ਵਿੱਚ ਰਹਿੰਦੈ।
ਹਾਂਜੀ, ਸਹੀ ਕਹਿ ਰਹੇ ਓ ਜੀ।
ਇਹ ਇੱਕ ਐਂਤਵਾਰ ਨੀ ਜੀ, ਇੱਕ ਖੁਸ਼ੀਆਂ ਭਰਿਆ ਦਿਨ ਹੁੰਦਾ ਜੀ।
ਹਾਂਜੀ-ਹਾਂਜੀ।
ਕਿਉਂਕਿ ਜਿਹੜਾ ਇੱਕ ਐਂਤਵਾਰ ਐ, ਉਹ ਬੰਦੇ ਦੀ ਜ਼ਿੰਦਗੀ ਨੂੰ ਇੰਨਾ ਕ ਸੁਖਾਲਾ ਕਰ ਦਿੰਦਾ ਏ। ਕਿਉਂ ਐਂ ਲੱਗਦਾ, ਵੀ ਮੇਰੀ ਜ਼ਿੰਦਗੀ ਦੇ ਵਿੱਚ ਤਾ ਕੋਈ ਦੁੱਖ-ਤਕਲੀਫ਼ ਜਾ ਕਿਸੇ ਵੀ ਤਰ੍ਹਾਂ ਦਾ ਕੰਮ ਈ ਨਹੀਂ ਹੈਗਾ।
ਹਾਂਜੀ‌-ਹਾਂਜੀ। ਇਹ ਤਾਂ ਹੈ ਜੀ, ਐਤਵਾਰ ਦੀ ਜੀ ਇੱਕ ਹੋਰ ਰਸਮ ਈ ਬਣ ਗਈ ਜੀ ਹੁਣ ਵੀ ਲੰਬੀ ਨਾ ਨਹੌਣ ਦੀ, ਕੋਈ ਵੀ ਜੇ ਨਹੋਨ ਦਾ ਤੈ ਜੀ, ਕਮ ਸੇ ਕਮ ਜੀ ਵੀਹ ਤੋਂ ਪੱਚੀ ਮਿੰਟ ਤਾਂ ਲਾਉਂਦਾ ਈ ਲਾਉਂਦਾ।
ਬਿਲਕੁਲ ਜੀ, ਬਿਲਕੁਲ।
ਸਿਰ ਹੈਡ ਵੌਸ਼ ਕਰਦੇ ਨੇ, ਸਿਰ ਧੋਂਦੇ ਨੇ, ਤੇ ਜੀ ਮਤਲਬ ਚੰਗੀ ਤਰ੍ਹਾਂ ਕਹਿੰਦੇ ਜੇ ਕਹਿੰਦੇ, ਇੰਨਾ ਟਾਈਮ ਲਾਇਆ ਤਾਂ ਕਹਿ ਦੇਣਗੇ ਜੀ ਅੱਜ ਈ ਤਾ ਨਹਾਉਣ ਨੂੰ ਮਿਲਿਆ ਟਾਈਮ ਚੱਜ ਨਾਲ। ਨਹੀਂ ਤਾ ਜੀ, ਰੋਜ਼ਾਨਾ ਜੀਵਨ ਦੀ ਭੱਜ-ਦੌੜ'ਚ ਜਲਦੀ-ਜਲਦੀ ਨਹਾ ਲੈਂਦੇ ਨੇ। ਹਾਂਜੀ, ਹਾਂਜੀ।
ਮੈਮ ਐਂਤਵਾਰ ਦਾ, ਐਂਤਵਾਰ ਤੇ ਟੋਪਿਕ ਮੈਨੂੰ ਸੋਡਾ ਬਹੁਤ ਵਧੀਆ ਲੱਗਿਆ। ਓਕੇ ਮੈਮ, ਨੈਕਸਟ ਟੌਪਿਕ ਤੇ ਮਿਲਦੇ ਆਂ ਜੀ।
ਓਕੇ ਜੀ।
ਓਕੇ ਜੀ।